ਹੋਰ
ਹੈਲੋ ਭਾਜੀ ਸਤਿ ਸੀ ਅਕਾਲ।
ਸਤਿ ਸ਼੍ਰੀ ਅਕਾਲ- ਸਤਿ ਸ਼੍ਰੀ ਅਕਾਲ।
ਹੋਰ ਕੀ ਹਾਲ ਏ ਠੀਕ ਹੋ ਜੀ।
ਹਾਂਜੀ- ਹਾਂਜੀ ਤੁਹੀ ਦੱਸੋ।
ਘਰ ਪਰਿਵਾਰ ਠੀਕ ਏ ਸਾਰਾ
ਹਾਂਜੀ- ਹਾਂਜੀ ਸਭ ਵਧੀਆ ਤੁਸੀਂ ਦੱਸੋ।
ਹੂੰ ਵਧੀਆ ਜੀ ਆਪਾਂ ਵੀ
ਹੂੰ ਚਲੋ ਵਧੀਆ ਹੋਰ ਕੀ ਕਰ ਰਹੇ ਸੀ।
ਬਸ ਹੀ ਤਬਲੇ ਦੀ ਜੋਬ ਕਰਦਾ ਮੈਂ ਜੀ ਮੈਂ ਤੇ
ਅੱਛਾ -ਅੱਛਾ
ਹਾਂਜੀ।
ਚਦ ਤਬਲੇ ਵਜਾਂਦੇ ਤੁਸੀਂ? ਹੂੰ। ਕਿਹੜੇ ਗੁਰਦੁਆਰੇ ਜਾਂਦੇ ਹੋ? ਗੁਰਦੁਆਰੇ ਜਾਂਦੇ ਹੋ ਤੁਸੀਂ?
ਹਾਂਜੀ। ਗੁਰਦੁਆਰੇ ਵੀ ਜਾਨੇ ਹਾਂ ਜੀ ਆਪਾਂ।
ਅੱਛਾ-ਅੱਛਾ, ਤੇ ਹੈਂ ਤੇ ਕੀ ਇਕੱਲੇ ਜਾਂਦੇ ਹੋ? ਕਮ ਣੀ ਕਰ
ਨਹੀਂ ਨਹੀਂ ਰਾਗੀ ਵੀ ਹੈਗੇ ਜੀ ਨਾਲ, ਕਾਰ ਚ ਜਾਨੇ ਆ ਜੀ ਆਪਾਂ।
ਅੱਛਾ-ਅੱਛਾ ਕਾਰ 'ਚ ਜਾਂਦੇ ਠੀਕ ਹੈ ਠੀਕ।
ਹਾਂ ਜੀ।
ਤੇ ਕਿੰਨੀ ਦੇਰ ਗੱਲ ਕਰਦੇ ਹੋ?
ਮਤਲਬ ਇੱਕ ਮਤਲਬ ਦੋ ਘੰਟੇ ਸਵੇਰੇ ਕਰਦੇ ਹਾਂ ਜੀ ਦੋ ਘੰਟੇ ਸ਼ਾਮੀ ਕਰਦੇ ਹਾਂ ਤੇ ਸੰਡੇ ਨੂੰ ਤਿੰਨ-ਤਿੰਨ ਘੰਟੇ ਕਰਦੇ ਹਾਂ ਜੀ।
ਅੱਛਾ-ਅੱਛਾ! ਠੀਕ ਹੈ ਠੀਕ, ਚਲੋ ਵਧੀਆ। ਵਧੀਆ ਹੋਰ ਫੇਰ? ਤੁਸੀ ਕਲਾ ਤ ਤਬਲਾ ਈ ਵਜਾਂਦੇ ਹੋ?
ਹਾਂਜੀ। ਤਬਲਾ ਵਜਾਨੇ ਤੇ ਤਬਲਾ ਸਿਖਾਂਦੇ ਵੀ ਹਾਂ, ਕਿਸੇ ਨੇ ਸਿਖਣਾ ਹੋਇਗਾ ਦੱਸ ਦੇਣਾ ਜੀ।
ਅੱਛਾ-ਅੱਛਾ ਸਿਖਾਦੇ ਵੀ ਓ। ਕੀ ਫੀਸ ਲੈਂਦੇ?
ਮਤਲਬ ਤਬਲਾ ਤਬਲਾ ਸਿਖਾਨੇ ਆ ਵਾਜਾਂ।
ਹੂੰ, ਹੋਰ?
ਤੇ ਗਿਟਾਰ ਵੀ ਸਿਖਾਨੇ ਆ ਜੀ।
ਅੱਛਾ-ਅੱਛਾ, ਤਾਂ ਫੀਸ ਕਿੰਨੀ ਲੈਂਦੇ ਹੋ?
ਮਤਲਬ ਇੱਕ ਹਜ਼ਾਰ ਰੁਪਏ ਲੈਂਨੇ ਆ ਜੀ ਫੀਸ ਆਪਾ।
ਅੱਛਾ-ਅੱਛਾ! ਵਧੀਆ ਚਲੋ। ਠੀਕ ਤੇ ਤੁਸੀ ਹਰਿਆਣਾ ਚ ਰਹਦੇ ਹਰਿਆਣਾ ਹੈਨਾ? ਠੀਕ ਹੈ ਠੀਕ ਹੈ, ਅੱਛਾ-ਅੱਛਾ। ਚਲੋ ਵਧੀਆ ਹਾਂ-ਹਾਂ। ਕੋਈ ਨਾ ਮੈਂ ਤੁਹਾਡਾ ਨੰਬਰ ਭੇਜ ਦਾਂਗਾ ਉਹਨਾਂ ਨੂੰ, ਮ ਤੁਹਾਨੂੰ ਫੋਨ ਕਰ ਦੇਣ ਗੇ।
ਅੱਛਾ ਜੀ ਅੱਛਾ।
ਹਾਂਜੀ ਹਾਂਜੀ, ਹੋਰ ਸਭ ਵਧੀਆ?
ਹੂੰ, ਸਭ ਵਧੀਆ ਜੀ।
ਹੋਰ ਕੀ ਕਰਦੇ ਸੀ?
ਬਸ ਜੀ ਕੋਈ ਨੀ ਬੈਠੇ ਹੋਏ ਜੀ ਘਰ, ਬਸ ਜਾਣ ਲੱਗੀਆਂ ਗੁਰਦੁਆਰੇ ਟਾਈਮ ਹੋਣ ਲੱਗੀਆਂ ਜੀ।
ਅੱਛਾ-ਅੱਛਾ! ਕਿੰਨੇ ਵਜੇ ਜਾਂਦੇ ਓ?
ਅਸੀਂ ਜਾਨੇ ਆ ਜੀ, ਆਇਯੋ ਛੇ ਵਜੇ ਜਾਂਦੇ ਹਾ ਅਤੇ ਅੱਠ ਵਜੇ ਆ ਜਾਂਨੇ ਆ ਜੀ।
ਅੱਛਾ-ਅੱਛਾ! ਠੀਕ ਹੈ ਦੋ ਘੰਟੇ ਦੀ
ਹਾਂਜੀ ਹਾਂ।
ਚਲੋ ਵਧੀਆ ਵਧੀਆ।
ਤੇ ਸਵੇਰੇ ਆਪਾਂ ਚਾਰ ਵਜੇ ਜਾਂਨੇ ਆ ਸੱਤ, ਛੇ ਵਜੇ ਆ ਜਾਂਨੇ ਆ ਜੀ।
ਅੱਛਾ-ਅੱਛਾ ਚਲੋ ਵਧੀਆ।
ਹਾਂਜੀ,
ਤੇ ਗੁਰਦੁਆਰਾ ਘਰ ਦੇ ਕੋਲ ਈ ਆ?
ਨਈ ਜੀ, ਦੂਰ ਐ ਜੀ, ਅਏ ਇੱਕ ਦੋ ਕਿਲੋਮੀਟਰ ਦੂਰ ਹੈ ਜੀ।
ਅੱਛਾ-ਅੱਛਾ ਠੀਕ ਹੈ ਜੀ। ਚਲੋ ਵਧੀਆ ਵਧੀਆ।
ਹੂੰ।
ਹੋਰ? ਪੜ੍ਹਾਈ ਕਿੱਦਾਂ ਚੱਲ ਰਹੀ ਆ?
ਜੀ, ਸਰ ਮੇਰੇ ਤਾਂ ਸੈਕਿੰਡ ਈਅਰ ਚੱਲਦਾ ਭਾਜੀ।
ਅੱਛਾ-ਅੱਛਾ ਚਲੋ ਵਧੀਆ।
ਹੂੰ।
ਹੂੰ।
ਮਤਲਬ ਹੁਣ, ਹੋਰ ਤੁਸੀਂ ਕੀ ਕਰਦੇ ਪਏ ਜੀ ਅੱਜ- ਕੱਲ੍ਹ।
ਕੁਛ ਨਹੀਂ ਅਸੀਂ ਬਾਈ ਸਟੱਡੀ ਕਰ ਰਹੇ ਸੀ, ਮਨ ਹਾਂ, ਹੁਣ ਥੱਲੇ ਤਾਂ ਬੈਠੇ ਹੋਏ ਆ ਘਰ ਹੀ। ਮੈਂ ਚੱਲ ਸੋਚਿਆ, ਤੁਹਾਨੂੰ ਯਾਦ ਕਰ ਲਾਂ। ਹੂੰ,
ਹੂੰ, ਤੇ ਮਤਲਬ ਅੱਜ- ਕੱਲ੍ਹ ਬਹੁਤ ਮਹਿੰਗਾਈ ਹੋ ਗਈ ਨਾ, ਸਕੂਲਾਂ ਚ।
ਹਾਂ ਉਹ ਤੇ ਹੈ, ਸਕੂਲਾਂ ਚ ਵੀ, ਬਜ਼ਾਰਾਂ ਚ ਵੀ।
ਬੱਚਿਆਂ ਨੂੰ ਪੜ੍ਹਾਣਾ ਔਖਾ ਹੋ ਗਿਆ ਜੀ, ਹੁਣ ਤੇ ਬਹੁਤ ਲੁੱਟਦੇ ਪਏ ਨੇ।
ਸਹੀ ਗੱਲ ਏ, ਸਹੀ ਗੱਲ, ਤੇਲ ਵੀ ਬੜੇ ਮਹਿੰਗਾ ਹੋ ਗਿਆ ਪੈਟਰੋਲ।
ਹੂੰ,
ਮਤਲਬ ਜਿਹੜੇ ਪ੍ਰਾਈਵੇਟ ਸਕੂਲ ਤੇ ਬਹੁਤ ਲੁੱਟਦੇ ਪਏ ਨੇ, ਕਹਿੰਦੇ ਕਿ ਮਤਲਬ ਮਤਲਬ ਗੌਰਮੈਂਟ ਸਕੂਲ ਬਹੁਤ ਖ਼ਰਾਬ ਨੇ, ਪਰ ਜਿਨਾਂ ਦੀ ਪੜ੍ਹਨ ਦੀ ਨੀਅਤ ਹੋਏਗੀ, ਉਹ ਤੇ ਸਰਕਾਰੀ ਸਕੂਲ ਵਿਚ ਵੀ ਪੜ੍ਹ ਲੈਂਦੇ ਐ ਜੀ।
ਹਾਂ ਉਹ ਤੇ ਹੈ, ਜਿਹੜੇ ਪੜ੍ਹਨ ਆਲੇ ਉਹ ਪੜ੍ਹ ਲੈਦੇਂ ਨੇ।
ਹੂੰ, ਸਹੀ ਗੱਲ ਐ ਜੀ ਪੂਰੀ।
ਹੂੰ, ਹੂੰ, ਹੋਰ ਸਭ ਵਧੀਆ।
ਹੂੰ, ਵਧੀਆ ਜੀ। ਮਤਲਬ ਬੱਚਿਆਂ ਨੂੰ ਪੜ੍ਹਾਣਾ ਔਖਾ ਹੋ ਜਾਂਦਾ ਜੀ, ਮਤਲਬ ਇੱਕ ਬੰਦਾ ਪੰਜ ਛੇ ਹਜ਼ਾਰ ਰੁਪਇਆ ਕਮਾਂਦਾ, ਹੁਣ ਬੱਚਿਆਂ ਦੀ ਫੀਸ ਦੇਣੀ ਪੈਂਦੀ ਏ। ਫਿਰ ਬਹੁਤ ਮੁਸ਼ਕਿਲ ਹੋ ਜਾਂਦਾ, ਜੀ ਕੱਢਨਾ ਵਿੱਚੋਂ ਪੈਸੇ।
ਕੁੱਤਾ ਹਾਂ- ਹਾਂ ਉਹ ਤੇ ਹੈ, ਸਹੀ ਗੱਲ
ਉਤੋਂ ਉ ਉੱਤੋਂ ਕਹਿੰਦੇ ਕੀ ਪੜ੍ਹਾਂਦੇ ਨੀ, ਮੈਡਮਾਂ ਨੀ ਪੜ੍ਹਾਂਦੀਆਂ ਸਰਕਾਰੀ ਸਕੂਲ ਚ। ਪ੍ਰਾਈਵੇਟ ਵਿੱਚ ਪਾਓ, ਪ੍ਰਾਈਵੇਟ ਵਿੱਚ ਪਾਉਣ ਚ ਫਿਰ ਅਲੱਗ ਗੱਲ ਹੋ ਜਾਂਦੀ ਹੈ ਫਿਰ।
ਹੂੰ, ਉੱਤੋਂ ਟਿਊਸ਼ਨਾਂ ਆਲੀ ਫੀਸ।
ਹੂੰ, ਟੂਸ਼ਨ ਦੀ ਫੀਸ, ਕਿਤਾਬਾਂ ਦੇਣੀਆਂ ਪੈਂਦੀਆਂ ਜੀ, ਬਹੁਤ ਕੁਛ ਲੱਗਦਾ ਜੀ ਅੱਜ- ਕੱਲ੍ਹ ਤੇ।
ਹੂੰ, ਸਹੀ ਗੱਲ ਐ।
ਮੈਂ ਤੇ ਆਪਣੇ ਬੱਚਿਆਂ ਨੂੰ ਜੀ, ਪ੍ਰਾਈਵੇਟ ਚ ਪਾਇਆ ਜੀ, ਬੱਚਿਆਂ ਨੂੰ ਆਪਣੇ।
ਅੱਛਾ- ਅੱਛਾ, ਕਿਹੜੇ ਸਕੂਲ
ਇਹੀਓ ਹੈਗੀ ਜੀ, ਮਟਕਾ ਚੌਂਕ ਤੇ ਹੈ ਜੀ ਇਹ ਸਕੂਲ।
ਅੱਛਾ- ਅੱਛਾ।
ਹਾਂਜੀ, ਤੁਸੀਂ- ਤੁਸੀਂ ਕਿਹੜੇ ਸਕੂਲ ਪਾਇਆ ਜੀ, ਬੱਚਿਆਂ ਨੂੰ ਆਪਣੇ।
ਐਥੀ ਹੈ, ਘਰ ਦੇ ਕੋਲ ਹੀ ਹੈ।
ਅੱਛਾ-ਅੱਛਾ।
ਹੂੰ, ਇੱਧਰ ਪਾਸੇ, ਪ੍ਰਾਈਵੇਟ ਹੀ ਹੈ।
ਅੱਛਾ, ਪ੍ਰਾਈਵੇਟ ਐ ਜੀ।
ਹੂੰ, ਹੋਰ ਸਭ ਵਧੀਆ।
ਹੋਰ ਬਸ ਜੀ ਵਧੀਆ, ਹੋਰ ਰੋਟੀ-ਰੂਟੀ ਖਾ ਲਈ ਐ ਜੀ।
ਹਾਂਜੀ-ਹਾਂਜੀ ਖਾਲੀ, ਤੁਸੀਂ ਖਾ ਲੀ।
ਹਾਂਜੀ ਖਾ ਲੀ, ਚਾਹ ਚੂ ਪੀ ਲਈ ਤੁਸੀਂ।
ਹੋਰ ਫੇਰ, ਤੁਸੀਂ ਕਦੋਂ ਚੱਕਰ ਲਾਣਾ ਫੇਰ।
ਆਵਾਂਗੇ ਜੀ, ਤੁਸੀਂ ਆ ਜਿਓ, ਸਾਡੇ ਘਰ ਆ ਜੋ।
ਕੋਈ ਨੀ, ਹਲੇ ਤੇ ਯਾ ਨੇੜੇ ਆ ਕੇ ਆਂਦੇ ਨੀ ਕਾਰ ਸਾਡੇ।
ਹੂੰ ਦੀ। ਕੰਮ ਹੁੰਦਾ ਹੀ ਨਹੀਂ ਤੁਹਾਡੇ ਉੱਧਰ ਹੀ। ਉਮ-ਤੁਹਾਡੇ ਉੱਧਰ ਕੰਮ ਹੁੰਦਾ ਨਾ ਤੇ ਫਿਰ ਜਲਦੀ ਜਲਦੀ ਜਾਣਾ ਪੈਂਦਾ ਉੱਥੇ।
ਠੀਕ ਠੀਕ ਚਲੋਂ ਵਧੀਆ ਕੋਈ ਨੀ ਲਾਇਕ
ਤੁਸੀਂ ਵੀ ਲਾਇਆ ਕਰੋ ਆਉਂਦੇ ਹੋ ਤੁਸੀਂ, ਆਉਂਦੇ ਹੀ ਨੀ ਆਪਾਂ ਕਹਿੰਦੇ ਨੀ ਆਇਆ ਕਰੋ।
ਕੋਈ ਨਹੀਂ ਕੋਈ ਨਹੀਂ, ਲਵਾਂਗੇ ਅਸੀਂ ਵੀ।
ਕੋਈ ਨਹੀਂ ਲਾਵਾਂਗੇ ਤੁਹਾਡੇ ਘਰ। ਹਾਂਜੀ -ਹਾਂਜੀ।
ਹਮਮਹ ਘਰ ਪਰਵਾਰ ਠੀਕ ਸਾਰਾ।
ਹਾਂਜੀ ਸਭ ਵਧੀਆ ਸਭ ਵਧੀਆ। ਤੁਸੀ ਦਸੋ।
ਹੋਰ ਛੁੱਟੀਆਂ ਚ ਘੁੰਮਣ ਗਏ ਓ ਕਿੱਧਰ?
ਹਾਂ ਗਏ ਸੀ-ਨਾਨਕੇ ਗਏ ਸੀ। ਪਹਿਲੇ ਜੰਮੂ ਗਿਆ ਸੀ, ਫੇਰ ਉਸ ਤੋਂ ਬਾਦ ਨਾਨਕੇ ਪੰਜਾਬ ਗਿਆ ਸੀ ਉੱਥੇ ਬਾਰਾਂ ਦਿਨ ਲਾ ਕੇ ਆਇਆਂ ਹਾਂ।
ਅੱਛਾ ਜੀ। ਫਨ ਕੀਤਾ ਹੋਣਾ ਜੀ ਪੂਰਾ ਇੰਜੋਏ।
ਪੂਰਾ ਦਿੱਤਾ ਹੋਣਾ।
ਹਾਂਜੀ।
ਹਾਂਜੀ ਤੁਸੀ ਨਈ ਗਏ?
ਨਈ ਹਾਂ ਜੀ ਆਪਾਂ ਜਾਣਾ ਈ ਏ ਜੀ। ਕੱਲ੍ਹ-ਕੱਲ੍ਹ ਪਰਸੋਂ ਜਾਣਾ ਜੀ ਆਪਾਂ।
ਕਿਧਰ?
ਐਹ ਹਾਪੜ ਜਾਣਾ ਹਾਪੜ।
ਅੱਛਾ ਅੱਛਾ। ਕੀ ਵੈਸੇ ਹੀ ਜਾਣਾ?
ਹਾਂ ਮਤਲਬ ਪ੍ਰੋਗਰਾਮ ਹੈਗਾ ਨਾ ਜੀ ਉਧੱਰ। ਉਧੱਰ ਬੁਲਾਇਆ ਸਾਨੂੰ।
ਅੱਛਾ-ਅੱਛਾ-ਅਛਾ ਬ-ਵਧੀਆ-ਵਧੀਆ। ਹੂੰ।
ਹੁਮਮ।
ਕਿੰਨੇ, ਕਦੋਂ ਜਾਣਾ ਕੱਲ੍ਹ ਪਰਸੋਂ?
ਹਾਂਜੀ ਕੱਲ ਪਰਸੋਂ, ਮਤਲਬ ਕੱਲ-ਕੱਲ ਦੀ ਕਾਰ ਚ ਈ ਜਾਣਾ ਹੈ, ਮਤਲਬ ਤਿੰਨ ਚਾਰ ਛੇ ਘੰਟੇ ਲੱਗ ਜਾਂਦੇ ਨੇ ਸਨ ਤੇ।
ਅੱਛਾ-ਅੱਛ ਛ ਠੀਕ ਹੇ-ਠੀਕ ਹੇ।
ਹਾਂਜੀ ਪੂਰੇ, ਹਾਂਜੀ ਸਵੇਰੇ-ਸਵੇਰੇ ਜਾਵਾਂਗੇ ਦੋ ਵ ਦੋ ਵਜੇ ਜਾਵਾਂਗੇ ਕਾਰ ਚ ਅਤੇ ਇਹੀ ਸੱਤ ਅੱਠ ਮਤਲਬ ਪੰਜ ਛੇ ਜਾਂ ਸੱਤ ਇੰਨੇ ਆ ਵਜੇ ਪਹੁੰਚ ਜਾਣਾ ਆਪਾਂ।
ਹਾਂ ਹਾਂ ਉਹ ਤੇ ਹੈ, ਤੇ ਰੁਕੋਗੇ ਵੀ ਨਾਲ-ਨਾਲ ਆ ਜੋਗੇ?
ਹੋਰ ਤੁਸੀ ਗਏ ਔ ਕਦੀ ਹਾਪੜ?
ਹਾਪੜ ਨਈ ਨਾ ਨਾ।
ਅੱਛਾ। ਤੇ ਦਿੱਲੀ ਗਏ ਹੋ ਕਦੇ ਤੁਸੀ ਦਿੱਲੀ?
ਹੈਂ?
ਦਿੱਲੀ-ਦਿੱਲੀ।
ਦਿੱਲੀ? ਨਈ ਹਾਂਜੀ-ਹਾਂਜੀ ਗਏ ਦਿੱਲੀ। ਪਿਛੇ ਗੇਆ ਗਏ ਸੀ । ਹੂਮਮ। ਹਾਂ ਓਧਰ ਤੇ ਬੜੀ ਗਰਮੀ ਏ।
ਬੋਤ ਗਰਮੀ ਵੀ ਬੋਤ ਏ, ਪੋਪੂਲੇਸ਼ਨ ਵੀ ਬੋਤ ਏ ਪੜਾ ਐਜੂਕੇਸ਼ਨ ਵੀ ਬੋਤ ਏ ਓਧਰ ਤੇ।
ਹੂੰ।
ਮਤਲਬ ਏਕ ਦਿਨ ਚ ਇੱਕ ਲੱਖ, ਮਤਲਬ ਬੋਤ ਬੰਦਾ ਆਂਦਾ ਓਧਰ ਏਕ ਦਿਨ ਚ।
ਹਮਮ, ਸਹੀ ਗੱਲ ਐ।
ਗਰਮੀ ਵੀ ਬੋਤ ਹੈਗੀ ਐ ਉੱਧਰ।
ਹਾਂ ਓਥੇ ਓ ਏ ਨਾ ਪਾੋਪੂਲੇਸ਼ ਓ ਕੀ ਕਹਂਦੇ ਨੇ ਫੈਕਟਰੀ ਵਾਰੀ ਹੈਗੀ ਓਥੇ।
ਮਤਲਬ ਜੋਪਾਂ ਵੀ ਓਧਰ ਬੋਤ ਮਿਲਦੀਆਂ ਨਾ ਓਧਰ।
ਹੈਂ? ਕੀ ਚੀਜ਼?
ਏ ਗਏ ਓ ਕਦੀ ਤੁਸੀ?
ਹਾਂਜੀ ਹਾਂਜੀ ਓਥੇ ਗਏ ਆਂ। ਆਪਣਾ ਓ ਜੇਹੜਾ, ਸ਼ਹੀਦ ਸਿੰਘ ਦਾ ਸ਼ ਹਾਂ ਸਹੀ ਗੱਲ ਏ, ਤੁਸੀ ਗਏ ਓ?
ਹਾਂ ਮੈਂ ਤੇ ਗਿਆ ਜੀ ਗੁਰਦੁਆਰੇ ਮੱਥਾ ਟੇਕਿਆ ਸੀ ਆਪਾਂ। ਮਤਲਬ, ਓਧਰ ਬੋਤ ਬੰਦੇ ਸੇਵਾ ਕਰਦੇ ਪੇ ਸੀ।
ਹਾਂ ਵਧੀਆ ਬੜਾ ਵੱਡਾ ਬਣਯਾ ਦਾ ਐ ਓਹ।
ਹੂੰ, ਵਧੀਆ ਹੈ ਜੀ, ਗੁਰਦੁਆਰਾ ਬੋਤ ਵਧੀਆ ਹੈਗਾ
ਹਾਂ ਹਾਂ ਸਹੀ ਗੱਲ ਐ।
ਹੁਂ, ਤੇ ਮਤਲਬ ਬੰਦੇ ਵੀ ਬੋਤ ਆਂਦੇ ਨੇ ਗੁਰਦੁਆਰੇ ਅੰਦਰ, ਮਤਲਬ ਹਰ ਆਪਣੇ ਬੰਦੇ, ਇੱਕ ਸ਼ਰਧਾ ਨਾਲ ਆਪਣੀ ਸੇਵਾ ਕਰਦੇ ਨੇ।
ਸਈ ਗੱਲ ਏ, ਸਈ ਗੱਲ ਏ।
ਮਤਲਬ ਓਧਰ ਕੋਈ ਲ, ਓਧਰ ਲਾਲ ਕਿਲ੍ਹਾ ਵੀ ਹੈਗਾ ਜੀ ਹੈਨਾ।
ਹਾਂ-ਹਾਂ ਲਗਾ ਯਾ, ਤੁਸੀ ਉੱਧਰ।
ਹਾਂ ਓਧਰ ਗਿਆ ਜੀ, ਬੋ ਮਲਬ ਓਧਰ ਬੰਦੇ ਵੀ ਬੋਤ ਹੁੰਦੇ ਲਾਲ।
ਹਾਂ ਓਤੇ ਹੈ, ਓ ਤਾਂ ਫਿਰ ਨਈ ਗਰਮੀ ਚ ਨੀ ਹੁੰਦੀ, ਸਰਦੀਆਂ ਚੀ ਹੁੰਦੀ ਵੈਸੇ।
ਹਾਂ-ਹਾਂ-ਹਾਂ
ਹੂੰ
ਹੋਰ।
ਹਾਂਜੀ-ਹਾਂਜੀ-ਹਾਂਜੀ ਹਾ ਗਏ
ਬੋਤ ਸੰਗਤ ਹੁੰਦੀ ਐ, ਓਧਰ ਤੇ ਹੈਣਾ ਬਾਰਾਂ-ਬਾਰਾਂ ਮਹੀਨੇ ਸੰਗਤ ਹੁੰਦੀ ਐ ਜੀ, ਉੱਧਰ ਬਾਰਾਂ ਮਹੀਨੇ।
ਹਾਂ ਓ ਤੇ ਹੈ, ਹੋਏਗੀ ਬਾਹਰੋਂ ਕਿੱਤਨੀ ਕਿੰਨੀ ਦੂਰੋਂ ਲੋਕ ਲੋਕ ਆਂਦੇ ਨੇ।
ਚੌਵੀ ਘੰਟੇ ਲੰਗਰ ਚੱਲਦਾ ਜੀ, ਓਧਰ ਤੇ, ਚੌਵੀ ਘੰਟੇ।
ਹੂੰ, ਸਹੀ ਗੱਲ, ਸਹੀ ਗੱਲ ਏ।
ਜਿਨਾ ਤ੍ਰੋ, ਆਪਾਂ ਲੈਣ ਇਚ ਲਗੇ। ਤੇ ਚਾਰ ਛੇ ਘੰਟੇ ਲੱਗੇ ਜੀ ਸਾਨੂੰ ਪੂਰੇ ਉਧਰ, ਇੰਨੀ ਭੀੜ ਹੈਗੀ ਸੀ ਉਧਰ।
ਅੱਛਾ।
ਹੂੰ।
ਸਵੇਰੇ-ਸਵੇਰੇ ਤਿੰਨ ਚਾਰ ਵਜੇ ਟਾਈਮ ਨੀ ਹੁੰਦੀ, ਪੰਜ ਮਿੰਟ ਲੱਗੇ ਸਾਨੂੰ।
ਅੱਛਾ-ਅੱਛਾ ਜੀ ਅਪੋਇਨਮੈਂਟ।
ਹੂੰ
ਉੱਥੇ ਸਾਨੂੰ ਤੇ ਬੜਾ ਬੜਾ ਟਾਈਮ ਲੱਗਿਆ ਸੀ ਜੀ ਸਾਨੂੰ ਤੇ, ਮਤਲਬ ਓਧਰ ਆਪਾਂ ਹੋਲੀ-ਹੋਲੀ ਦੇ ਟਾਈਮ ਗਏ ਸੀ ਨਾ।
ਹੋਲੀ ਦੇ ਟਾਈਮ ਤੇ, ਬੜਾ ਰਸ਼ ਹੁੰਦਾ ਹੈ।
ਬਹੁਤ ਬਹੁਤ ਰਸ਼ ਐ ਜੀ, ਬਹੁਤ ਮੁਸ਼ਕਿਲ ਤੋਂ ਆਪਾਂ ਰੂਮ ਲਿੱਤਾ ਓਧਰ ਹੋਟਲ ਚ।
ਅੱਛਾ-ਅੱਛਾ
ਹੂੰ, ਆਪਾਂ ਓਦਰ ਰਾ ਤੀ ਗਿਆਰਾਂ ਬਾਰਾਂ ਵਜੇ ਪੋਂਚਿਐ, ਤੇ ਸਾਨੂੰ ਦੋ ਵਜੇ ਜਾ ਕੇ ਰੂਮ ਮਿਲਿਆ। ਫਿਰ ਆਪਾਂ ਰੂਮ ਮੇਂ ਜਾਕੇ, ਆਰਾਮ ਕੀਤਾ ਔ ਦਰ।
ਅੱਛਾ-ਅੱਛਾ, ਚਲੋ ਠੀਕ ਐ ਹੈਨਾ, ਮੈਂ ਜਾਣਾ ਸੀ ਕਿੱਥੇ ਤਾਂ ਮੈਂ ਬਾਦ ਚ ਕਰਦਾ ਆ।
ਅੱਛਾ ਠੀਕ ਐ ਜੀ ਫੇਰ
ਠੀਕ ਐ, ਸਤਿ ਸ੍ਰੀ ਅਕਾਲ